ਸਤਿ ਸ੍ਰੀ ਆਕਾਲ ਭਾਜੀ
ਹਾਂਜੀ ਸਸ ਸ਼੍ਰੀ ਕਾਲ ਜੀ ਹੋਰ ਕੀ ਹਾਲ ਚਾਲ ਏ?
ਵਧੀਆ ਤੁਸੀ ਸੁਣਾਓ? ਕੁੱਛ ਨੀ ਬਸ ਮੈਂ ਸਵੇਰੇ-ਸਵੇਰੇ ਦਸ ਵਜੇ
ਅੱਛਾ-ਅੱਛਾ ਹੋਰ ਸੁਣਾਓ ਘਰ ਪਰਿਵਾਰ
ਤੇ ਜਾਣਾ ਸੀ ਨਾ, ਹਾਂਜੀ ਘਰ- ਪਰਿਵਾਰ ਸਭ ਵਧੀਆ ਤੁਸੀਂ ਦੱਸੋ ਜੀ?
ਬਸ ਭੈਣਜੀ ਵਧੀਆ ਮੈਨੂੰ ਸੀਗਾ ਮੈਂ ਕਿਆ ਚੱਲ ਤੁਸੀਂ ਗਏ ਦਿਓ, ਪੇਕੇ ਮੈਂ ਨਾ ਤੁਹਾਡੇ ਕੋਲੋ ਜਿਵੇਂ ਟਿੱਚ ਬਟਨ ਬਟਨ ਤੇ ਇਲਾਸਟਿਕ ਮੰਗਵਾਣਾ ਸੀ, ਮੈਂ ਕਿਆ ਮਾਰਕੀਟ ਜਾਓਗੇ ਤੇ ਲੈਂਦੇ ਆਣਾ
ਹਾਂ ਕੋਈ ਨੀ ਲਿਆ ਦਾਂਗੀ, ਤੇ ਮੈਂ ਉਧਰ ਸਾਈਡ ਗਈ ਨਾ। ਸਦਰ ਸਾਈਡ, ਤੇ ਮੈਂ ਲਿਆ ਦਾਂਗੀ ਜ਼ਰੂਰ। ਮੈਂ ਆਈ ਸੀ ਨਾ ਕੱਲ ਤਾਡੇ ਘਰ ਤੇ ਤੁਹਾਡੀ ਮੰਮੀ ਨੇ ਕਿਆ ਸੀ ਮੈਨੂੰ, ਬੀ ਟਿੱਚ ਬਟਨ ਦੀ ਡੱਬੀ ਲੇ ਆਣਾ।
ਮੈ ਕਿਆ, ਸੁਖਮਨੀ ਠੀਕ ਹੈ?
ਸੁਖਮਨੀ ਗਈ, ਆਪਣੀ ਨਾਨੀ ਘਰ।
ਆਏ ਹਾਏ, ਫਿਰ ਤੁਸੀਂ ਤੇ ਪੋਂਚੇ, ਉਹ ਚਲੀ ਗਈ ਦਸ।
ਨਈ ਗਈ ਤੇ ਮੈਨੂੰ ਦੱਸ ਗਈ ਸੀ ਮੈਂ ਤੇ ਪਹਿਲੀ ਗਈ ਹੋਈ ਐ, ਤੇ ਆ ਜਾਣਾ ਸੀ ਉਹਨੇ ਵਾਪ ਸੀ, ਫਿਰ ਨਾ ਉਹਦੀ ਨਾ ਪਰਜਾਈ ਦੀ ਤਬੀਅਤ ਖ਼ਰਾਬ ਹੋਗੀ। ਫਿਰ ਉਹ ਰੁਕਗੀ, ਉਹਦੀ ਮੰਮੀ ਨੇ ਰੋਕ ਲਿਆ।
ਅੱਛਾ-ਅੱਛਾ-ਅੱਛਾ
ਹਾਂ, ਕੁਛ ਨੀ ਕੀ ਹੋਰ ਤੁਸੀਂ ਦੱਸੋ, ਤੁਸੀਂ ਆ ਜਾਣਾ ਸੀ, ਸਗੋਂ ਦਿੱਲੀ ਆ ਜਾਂਦੇ ਮੇਰੇ ਨਾਲ।
ਤੇ, ਹਾਂਜੀ ਬਸ ਮੈਂ ਕ ਆਣਾ ਈ ਸੀ, ਟਾਈਮ ਨੀ ਮਿਲ ਰਿਆ।
ਹਾਂ ਉਹ ਭੈਣਜੀ ਨੂੰ ਵੀ ਕਿਹਾ ਸੀ, ਉਹਨਾ ਦਾ ਬੜਾ ਮਨ ਸੀ ਦਿੱਲੀ ਆਉਣ ਦਾ, ਪਰ ਉਹ ਕਹਿਣ ਮੈਂ ਆਉਂਗੀ ਬਾਅਦ 'ਚ, ਕੋਈ ਗੱਲ
ਅੱਛਾ-ਅੱਛਾ, ਚਲੋ ਵਧੀਆ ਗੱਲ ਏ, ਹੋਰ ਸੁਣਾਓ ਤੁਸੀਂ?
ਕੀ ਖਾਦਾ, ਬੜਾ- ਬੜਾ- ਬੜਾ- ਬੜਾ -ਬੜਾ
ਤੇ ਭਾਜੀ ਨੂੰ ਵੀ ਲੈ ਜਾਂਦੇ ਤੁਸੀਂ, ਭਾਜੀ ਕੱਲੇ ਛੱਡ ਗਏ ਓ ਪਿੱਛੇ
ਫਿਰ ਤੈਨੂੰ ਇਹਨਾ ਦਾ ਪਤਾ, ਦਸ ਦਿਨ ਕਿੱਥੇ ਰੁਕਣਾ ਏ ਮੈਂ ਕਿਹਾ ਪਿੱਛੇ ਕੰਮ ਦਾ ਵੀ ਹੈ ਨਾ ਫੇਰ ਦੇਖਣ ਉਹਨਾਂ ਨੇ, ਕਿੱਥੇ ਜਾ ਪਾਏ
ਐਹ ਵੀ ਗੱਲ ਤੁਹਾਡੀ ਸਹੀ ਹੈ, ਇੱਕ ਟਾਈਮ ਤੇ ਦੋ -ਦੋ ਕੰਮ ਨੀ ਜਿ ਹੁੰਦੇ
ਦਸ ਦਿਨ ਰਹਿਣਾ ਨਾ, ਫਿਰ ਦਸ ਦਿਨ ਬ
ਤੇ ਫੇਰ ਆਪ ਕਿੰਨੇ ਦਿਨ ਵਾਸਤੇ ਆ ਰਹੇ ਰਹਿਣ
ਹੁਣ ਜਿੰਨੀਆਂ ਛੁੱਟੀਆਂ ਬੱਚੀਆਂ ਉਸ ਤੋਂ ਦੋ -ਚਾਰ ਦਿਨ ਪਹਿਲਾਂ ਚਲ ਜਾਂਗੇ ਘਰ ਦੱਸ ਕੁ ਦਿਨ ਤਾਂ ਰੁਕਾਂਗੇ
ਨਹੀਂ ਫਿਰ ਵੀ ਕੁਛ ਸੋਚਿਆ ਹੀ ਹੋਣਾ ਜੇ ਮੰਨ ਲਓ, ਦਸ ਦਿਨ, ਪੰਦਰਾਂ ਦਿਨ
ਐਸੇ ਹੀ ਹੈਂ, ਦਸ ਦਿਨ ਤੱਕ ਤੇ ਰੁਕਾਂਗੇ ਹਾਂ, ਹੋਰ ਤੁਸੀਂ ਅੱਜ ਕੀ ਖਾਧਾ
ਬਸ ਮੈਂ ਨਾ ਅਜ ਸਵੇਰੇ ਗੁਰਦੁਆਰਾ ਸਾਹਿਬ ਗਿਆ ਸੀ, ਉਧਰੋਂ ਦੀ ਫੇਰ ਘਰ ਆਏ ਤੇ ਆਉਂਦਿਆਂ ਨਾਲ ਹੀ, ਉਹਨਾਂ ਦਾ ਜਿੰਨਾ ਨਾਲ ਜਾਂਦੇ ਆ ਨਾ ਭੈਣ ਜੀ ਨਾਲ ਉਹਨਾਂ ਦਾ ਬੇਟਾ ਜਿੱਦ ਕਰਨ ਲੱਗ ਗਿਆ ਬਈ, ਨਾਨ, ਨਾਨ ਖਾਣਾ ਕੁਲ ਬੱਚਾ ਖਾਣਾ, ਭਟੂਰੇ ਖਾਣੇ
ਅੱਛਾ, ਅੱਛਾ-ਅੱਛਾ
ਫੇਰ ਸਾਡੇ ਇੱਥੇ ਨਾ ਕੁਲਚਾ ਠੇਕਾ ਸੀ, ਉੱਥੇ ਗਏ ਸੀ
ਹਾਂ ਕੁਲਚੇ ਠੇਕੇ ਤੇ ਰੋਟੀ ਬੜੀ ਸਵਾਦ
ਹਮ, ਉਹੀ ਤੇ
ਫੇਰ ਉੱਧਰ ਖਾ ਕੇ ਆਏ
ਹਾਂ ਉੱਧਰ ਫੇਰ ਅਸੀਂ ਕੁਲਚਾ ਉਹਨਾਂ ਨੇ ਕੁਲਚਾ ਲਿੱਤਾ ਸੀਗਾ ਪਨੀਰ ਵਾਲਾ, ਨਾਲ ਇੱਕ ਪਲੇਟ ਭਟੂਰੇ- ਛੋਲੇ ਨਾਲ ਲੱੱਸੀਆਂ ਪੀਤੀਆਂ ਦਹੀ ਦੀਆਂ
ਅੱਛਾ ਅੱਛਾ, ਫੇਰ ਤੇ ਨੀਂਦ ਵੀ ਬੜੀ ਆਈ ਹੋਣੀ।
ਨੀਂਦ ਮੈਂ ਕਹਿੰਦਾ ਮੈਂ ਆ ਕੇ ਸੁੱਤਾ ਵਾਂ ਹੁਣ ਉੱਠਿਆ ਵਾਂ ਸਾਡੇ ਬਾਰਾਂ ਇੱਕ ਵਜੇ।
ਫੇਰ
ਲੰਚ ਮਨ ਈ ਨੀ ਐ ਹੋਏਗਾ ਵੀ ਤਾਂ ਵੀ ਨੀ ਖਾਣਾ ਦੇਖੋ। ਵੇਟ ਵਦੀ ਜਾ ਰਿਆ ਆਰਾਮ ਨਾਲ ਲੰਚ ਕਰਾਂਗਾ ਆਪਣਾ ਲੰਚ ਨੀ ਕਰਨਾ ਡਿਨਰ
ਵੀਲੇ ਵੇਟ ਵੱਧ ਰਿਆ। ਸੈਰ ਕਰਨ ਜਾਣਾ ਮੈਂ ਕਿਹਾ ਫਿਰ ਉਹ ਭੈਣ ਜੀ ਨੇ ਮੈਨੂੰ ਵੀ ਕਿਹਾ ਮੈਂ
ਪਰ ਮੈਂ ਹੁਣ ਸੋਚਿਆ ਮੈਂ ਹੁਣ ਨੀ ਮੈਂ ਹੁਣ ਸੋਚਿਆ ਹੁਣ ਮੈਂ ਨੀ ਕਿਸੇ ਨਾਲ ਸਾਥ ਬਣਾਣਾ ਕਿਸੇ ਦਾ ਜਿੰਨਾ ਮਰਜ਼ੀ ਕਰਕੇ ਵੇਖ ਲੋਕੀ ਨਾ ਨਾਲੇ ਉਹ ਗੱਲ ਕਰ ਮੈਂ ਕਿਸੇ ਭੈਣ ਜੀ ਨੂੰ ਕੱਲ ਇੱਕ ਗੱਲ ਕਈ ਉਹਨੇ ਨਾਲੇ ਉਹ ਸਟੋਪ ਤੇ ਡਿਸਕਸ ਵੀ ਕਰ ਲਈ ਹੋਈ ਉਹ ਨਾ ਸਵੇਰੇ ਮੈਨੂੰ ਮੇਨੇ ਮਾਰਦੀ ਪਈ ਸੀ। ਹਾਂਜੀ ਹਾਂਜੀ,
ਐਸਾ ਕੁਛ ਨੀ ਹੁੰਦਾ
ਤੇ ਆਪਣਾ ਕੀ ਬਣਾਇਆ ਤੁਹਾਡੀ ਮੰਮੀ ਨੇ ਅੱਜ ਤੁਸੀਂ ਗਏ ਔ ਪੇਕੇ?
ਅੱਜ ਨੇ ਪੁਲਾਓ ਬਣਾਇਆ ਸੀ ਮੇਰੀ ਮੰਮੀ ਨੇ,
ਅੱਛਾ ਨਾਲ ਰੇਤਾ ਪਾ ਲੈਣਾ ਦਹੀਂ ਦਾ,
ਨਾਲ ਰਾਇਤਾ ਪਾਇਆ ਨਾਲ ਚਟਨੀ ਬਣਾਈ ਸੀ। ਹਾਂ,
ਤੇ ਆਪਣਾ ਤੁਹਾਡੀ ਸਿਸਟਰ ਆਈ ਦੀ ਐ ਰਹਿਣ ਕੀ ਨਈ।
ਆਏਗੀ ਕਹਿੰਦੇ ਸੀ ਕੱਲ ਆਵਾਂਗੇ ਦੋ ਦਿਨ ਤੇ ਰੁਕ ਕੇ ਜਾਵਾਂਗੇ। ਕਿਉਂਕਿ ਉਹਦਾ ਵੀ ਜੋ ਵਧਾਏ ਜਾ ਨਾ ਆਣਾ ਉਹਨੇ ਸਵੇਰੇ ਜੇ ਆਏਗੀ ਵੀ ਤੇ ਪੂਰਾ ਦਿਨ ਜੋ ਤੇ ਰਾਤੀ ਵੀ ਨਾ ਮਿਲਣ ਆਦਾ
ਆਹੋ ਤੇ ਵੈਸੇੈਂ ਮੇਰੀ ਗੱਲ ਸੁਣੋ ਜੋਬ ਵਗੈਰਾ ਰਹਿਣ ਦੇਵੇ ਹੁਣ
ਮੈਂ ਵੀ ਅਸੀਂ ਵੀ ਕਿਹਾ ਸੀ ਵੀ ਸਹੁਰਿਆਂ ਨੇ ਵੀ ਕਿਹਾ ਵੀ ਤੂੰ ਰਹਿਣ ਦੇ ਛੱਡ ਪਰੇ। ਕਹਿੰਦੀ ਨਈ ਮੈਂ ਪੂਰਾ ਪੀਣਾ ਕੋਕ ਕੇ ਨਾ ਪੂਰਾ ਦਿਨ ਮੇਰੇ ਕੋਲ ਨੀ ਬੈਠਾ ਜਾਂਦਾ।
ਇੱਕ ਗੱਲ ਕਵਾਂ ਪ੍ਰੋਫੈਸ਼ਨ ਬੰਦਾ ਜਿਹੜਾ ਹੁੰਦਾ ਨਾ ਜਿਹਨੂੰ ਕੰਮ, ਉਹ ਕਦੇ ਨੀ ਵੇਹਲਾ ਬਹਿ ਸਕਦਾ ਹੁਣ ਤੁਹਾਡੀ ਸਿਸਟਰ ਐ ਇੰਨੀ ਵਧੀਆ ਮੇਕਅਪ ਆਰਟਿਸਟ ਤੇ ਦੇਖੋ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਕਰਦੇ ਆ, ਮੇਰੇ ਕਿਹਾ ਦਸ ਸਾਲ ਤੇ ਹੋ ਈ ਗਏ ਨੇ ਮੈਨੂੰ ਉਹ ਨੂੰ ਮੇ ਹੈ ਨਾ ਤੁਹਾਡਾ ਵਿਆਹ ਕਿਹੜੇ ਸਨ 'ਚ ਹੋਇਆ ਸੀ?
ਦੋ ਹਜਾਰ ਅਠਾਰਾ ਚ ਦੋ ਹਜਾਰ ਅਠਾਰਾ ਚ
ਮੇਕਅੱਪ ਤੇ ਇਸ ਕਰਕੇ ਉਹ ਫਿਰ ਉਹ ਪ੍ਰੋਫੈਸ਼ਨ ਨੀ ਛੱਡਿਆ ਜਾਂਦਾ ਬੰਦੇ ਕੋਲ ਹਾਂਜੀ-ਹਾਂਜੀ, ਹੋਰ?
ਕੀ ਕਹਿੰਦੇ ਨੇ ਉਹ ਛੱਡ ਉਹ ਕਹਿੰਦੀ ਬਸ ਮੈਂ ਹੁਣ ਥੋੜਾ ਟਾਈਮ ਕਰ ਲਵਾਂਗੇ, ਜਦ ਤੱਕ ਬੇਬੀ ਬੂਬੀ ਨੀ ਹੁੰਦਾ। ਫਿਰ ਦੇਖੋ ਉਸ ਤੋਂ ਬਾਦ ਹਲੇ ਸੱਸ ਵੀ ਕਿ ਕੁਛ ਕਹਿੰਦੇ ਨੇ ਸੱਸ ਹੋਵੇ। ਕਹਿੰਦੇ ਤੁਹਾਡੀ ਮਰਜ਼ੀ ਤੁਸੀ ਕਰਨੀ ਐ ਕਰਲੋ ਫਿਰ ਉਹਦਾ ਹਸਬੈਂਡ ਵੀ ਸਾਥ ਦਿਗਾ ਵਾ ਘਰ ਦੇ ਓਹਨੂੰ ਕੁਛ
ਅਰੇ ਵਧੀਆ ਗੱਲ ਜੇ ਭੈਣ ਜੀ ਵੇਖੋ ਜੋਬ ਕਰਦੀ ਐ। ਦੋ ਪੈਸੇ ਜੋੜੇਗੀ ਨਾਲੇ ਸਭ ਤੋਂ ਵਧੀਆ ਗੱਲ ਇੰਡੀਪੈਂਡੈਂਟ ਰਹੇਗੀ
ਹਾਂ ਉਹੀ ਗੱਲ ਹੋਰ ਤੁਸੀਂ ਸੁਣਾਓ ਕੀ ਕਰਦੇ ਹੋ
ਬਸ ਭੈਣ ਜੀ ਮੈਂ ਵਧੀਆ ਵਾਂ ਤੁਸੀਂ ਸੁਣਾਓ ਤੁਹਾਡੇ ਘਰ ਪਰਿਵਾਰ ਭਰਾ ਭਰਾ ਠ ਕਿ ਮੰਮੀ
ਹੋ ਵਧੀਆ ਤ ਵਧੀਆ ਆਇਆ ਸੀ ਮੇਰਾ ਭਰਾ ਪਹਿਲੇ ਸਵੇਰੇ ਨਸ਼ਤਾ ਦੇ ਗਿਆ ਸੀ ਜਦੋਂ ਮੈਂ ਆਈ ਹਾਂ ਤੇ ਫੇਰ ਚਲਾ ਗਿਆ ਕੰਮ ਤੇ ਹੁਣ ਫਿਰ ਦੁਪਹਿਰੇ ਏਦਾਂ ਹੀ ਦਈ ਦੂਈ ਵੀ ਫੜਾ ਗਿਆ ਹੁਣ ਕਹਿੰਦਾ ਮੈਂ ਸ਼ਾਮੀ ਆਵਾਂਗਾ ਸਿੱਧਾ ਇਥੇ ਫੇਰ ਕੰਮ ਖਤਮ ਕਰਕੇ
ਹਾਜੀ ਅੱਛਾ ਅੱਛਾ ਅੱਛਾ ਚਲੋ ਵਧੀਆ ਗੱਲ ਹੈ ਤੇ ਮੈਂ ਆਪਣਾ ਤੁਹਾਡੀ ਭਾਬੀ ਵਰਿੰਦਾ ਬਨ ਗਈ ਸੀ ਕਿ ਲਿਆਈ ਤੁਹਾਡੇ ਬੇਟੇ ਵਾਸਤੇ
ਦੇਖੋ ਹਲੇ ਤੇ ਉਹਦ ਵਰਿੰਦਾਬਨ ਤੋ ਸੀਦਾ ਉੱਥੇ ਚਲੀ ਗਏ ਸੀ ਪੇਕੇ ਲਿਆਈ ਕੀ ਲਿਆਈ ਪਤਾ ਨੀ ਮੈਨੂੰ, ਨਾ ਪੇਕੇ ਏਥੇ ਤੇ ਆਈ ਨੀ ਘਰ ਤੇ ਆਈ ਨੀ
ਤੁਹਾਡੀ ਨਾ ਦਰਾਣੀ ਦਾ ਨਾ ਮੈਨੂੰ ਫ਼ੋਨ ਆਇਆ ਸੀਗਾ ਉਹ ਕਹਿੰਦੀ ਸੀਗੀ ਮੇਰੀ ਸਿਸ ਸਿਸਟਰ ਆਉਦੀ ਪ ਰਹਿਣ ਤੇ ਉਹਨਾਂ ਨੇ ਕੋਟ ਸੈਟ ਵਗੈਰਾ ਸਿਲਵਾਣਾ ਏ ਪਹਿਲੇ ਤੋ ਦੇਖੋ ਮੈਂ ਸੋਚਿਆ ਮੇਰੇ ਕੋਲ ਟਾਈਮ ਨਹੀਂ ਫਿਰ ਮੈਂ ਸੋਚ ਸੋਚਿਆ ਦੇਖੋ ਇੱਕ ਅੱਧਾ ਕੋਟ ਸੈੱਟ ਚੱਲ ਸੀਦਾ ਦੋ ਪੈਸੇ ਆ ਜਾਣਗੇ
ਹਾਂ ਨਾਲੇ ਇਹ ਪਤਾ ਜ ਉਹ ਵੀ ਹੋ ਜਾਂਦਾ ਬੰਦੇ ਦਾ ਦਿਲ ਰੱਖਿਆ ਜਾਂਦਾ
ਹਾਂ ਵਿਚਾਰੀ ਕਰਨਨਾਲ ਪਤਾ ਨੀ ਕਿੱਥੋਂ ਖਰੇ ਪਾਣੀਪਤ ਕਿੱਥੋਂ ਆਉਂਦੀ ਪੀ ਇੰਦਰੀ ਤੋਂ ਹਾਂ ਤੇ ਉਹ ਇਡੀ ਦੂਰੋਂ ਵਿਚਾਰੀ ਵੇਖੋ ਕਿੰਨਾ ਲੰਬਾ ਸਫ਼ਰ ਕਰਕੇ ਪੰਜਾਬ ਆਈਏ ਸਾਡੇ ਕੋਲ ਅਤੇ ਫਿਰ ਮੈਨੂੰ ਸੀਗਾ ਮੈਂ ਕਿਹਾ ਚੱਲੋ ਕੀ ਮੰਨਾ ਕਰਾ ਚੱਲ ਕਰਦਾਗਾ ਹਨਾ
ਹਾਂ ਨਹੀਂ ਉਹ ਪੈਲੀ ਮੇਰੀ ਦਰਾਣੀ ਕਹ ਰਦੀ ਸੀ ਕਿ ਮੈ ਓਥੇ ਕੋਲ ਸੁਵਾਵਾਂਗੀ ਇੱਕ ਹੋਰ ਸਾਡੀ ਟੇਲਰ ਹੈਗੀ ਹੈ ਤੁਹਾਨੂੰ ਪਤਾ ਹੀ ਹੋਣਾ ਤੇ ਉਹ ਹੁਣ ਇਹ ਨਾ ਲੱਗ ਗਈ ਜੋ ਵਧੀਆ ਤੇ ਹੁਣ ਉਹ ਬੜਾ ਟਾਵਾਂ ਟੋਲ ਕਰਦੀ ਰਹਿੰਦੀ ਕੰਮ ਨਹੀ ਤੇ ਨੇ ਪਹਿਲੇ ਕੰਮ ਕਰਕੇ ਫਟਾਫਟ ਦੇ ਦਿੰਦੀ ਹੈ ਪਰ ਹੁਣ ਨੀ ਦੇਦੀ
ਪਹਿਲੇ ਨਾ ਉਹ ਫ੍ਰਰੀ ਹੁੰਦੀ ਸੀ ਦੇਖੋ ਘਰ ਹੁਣ ਉਹ ਜੋਬ ਲੱਗ ਗਈ ਹੁਣ ਦੇਖੋ ਜਿੰਨੇ ਕੋਲ ਉਹਨੇ ਕੰਮ ਕਰਨਾ ਹੈ ਉਹਨੇ ਵੀ ਆਪਣਾ ਕੰਮ ਕਢਵਾਉਣਾ ਹੈ ਨਾ
ਦਰਾਣੀ ਹੈ ਹਾਂਜੀ ਹਾਂਜੀ
ਗੁੜੀਆਂ ਵੀ ਬੜੀ ਛੋਟੀ, ਹੈ ਘਰ ਵੀ ਵੇਖਣਾ, ਹਸਬੈਂਡ ਦੇਖਣਾ ਬੜਾ ਔਖਾ। ਔਖਾ ਉਂਦਾ ਫੇਰ ਵੀ ਦੇਖੋ, ਉਹਦੀ ਕਿੰਨੀ ਬਾਦਰੀ ਰਹੀਏ ਕਿ ਉਹ ਗੱਲ ਕਰ ਰਹੀਏ, ਕੰਮ ਕਰ ਰਹੀ ਹਨਾ।
ਹਾਂਜੀ -ਹਾਂਜੀ -ਹਾਂਜੀ। ਨਾਲੇ ਬੱਚਾ ਵੀ ਉਹਦਾ ਛੋਟਾ ਹੈਗਾ।
ਹਾਂਜੀ- ਹਾਂਜੀ, ਹੋਰ ਸੁਣਾਓ।
ਬਸ ਜੀ ਕੁਛ ਨੀ ਹੁਣ ਦੇਖੋ, ਸ਼ਾਮੀ ਦਾ ਕੀ ਪ੍ਰੋਗਰਾਮ ਹੁੰਦਾ ਸ਼ਾਮੀ। ਜਾਂਦੇ ਆ।
ਹਾਂਜੀ ਕਿੱਥੇ ਜਾਓਗੇ?
ਕਿੱਥੇ ਨੀ, ਅੱਜ ਕਿ ਬੁੱਧਵਾਰ ਹੈਗਾ, ਤੇ ਉੱਧਰ ਜਾਵਾਂਗੇ। ਅੱਜ- ਅੱਜ ਬੁੱਧਵਾਰ ਹੈ ਨਾ, ਹਾਂ। ਅੱਜ ਜਾਵਾਂਗੇ ਫ਼ਤਿਹ ਨਗਰ ਗੁਰਦੁਆਰੇ। ਫਤਹਿ ਜਵਾ
ਹੋਰ ਸੁਣਾਓ।
ਬਸ, ਵਧੀਆਂ।
ਜਿਹੜੀ ਪਿੱਛੇ ਤੋਂ ਫੰਕਸ਼ਨ ਸੀਗਾ ਤੁਹਾਡੇ ਉੱਪਰ, ਫ ਆਪਣਾ। ਤੁਹਾਡੇ ਉੱਧਰ ਐ ਤੁਹਾਡੀ ਮਾਮੇ ਜੀ ਦੀ ਕੁੜੀ ਨੇ ਕੀਤਾ ਸੀਗਾ ਆਪਣੇ ਬੇਟੇ ਦਾ। ਬਿਟਆ ਦਾ ਬਰਥਡੇ ਔ ਨੇ ਡੈਸ ਪਾਕੇ ਜਾਣੀ ਏ, ਔ ਡੈਸ ਨਾ, ਮੈਨੂੰ ਬੜੀ ਸੋਹਣੀ ਲੱਗੀ। ਉਹਨੇ ਕਿੱਥੋਂ ਬਣਵਾਈ ਐ?
ਉਹਨੇ ਇੱਥੇ ਈ ਬਣਵਾਈ ਹੈ, ਦਿੱਲੀ ਤੋਂ ਹੀ ਇੱਕ ਹੈਗਾ ਇੱਥੇ। ਹਾਂ, ਜਿਹਨਾਂ ਕੋਲ ਉਹਨਾਂ ਦੀ ਜੈਯਾਦਾਂ ਏ, ਉਹਦੇ ਕੋਲ ਡਰੈੱਸ ਆਪਣੀ ਉਹ ਬਣਵਾਉਂਦੇ ਨੇ।
ਤੇ ਮੇਰੀ ਗਲ ਸੁਣੋ, ਕਾਫੀ ਕੋਸਟਲੀ ਹੁੰਣੀ ਹੈ ਨਾ।
ਹਾਂ, ਐ ਤੇ ਕੱਪੜਾ ਵੀ ਬੜਾ ਕੋਸਟਲੀ ਲੈ ਕੇ, ਦਸ ਹਜ਼ਾਰ ਦਾ ਸਿਰਫ਼ ਕੱਪੜਾ ਸੀਗਾ। ਬਾਰਾਹ ਹਜ਼ਾਰ ਦਾ ਉਹੀ ਤੇ ਨਾ ਪੰਦਰਾਹ ਕੁ ਹਜ਼ਾਰ ਮੇਰੇ ਖਿਆਲ ਸਵਾਹੀ ਸੀ ਇਹਦੀ।
ਅੱਛਾ -ਅੱਛਾ, ਬੜੀ ਮਹਿੰਗੀ। ਮਹੰਗੀ ਐ ਤੇ ਫਿਰ ਲੇਕਿਨ ਮੈਂ ਗੱਲ ਕਵਾਂ, ਲੱਗਦੀ ਬੜੀ ਸੋਹਣੀ ਪਈ ਸੀ।
ਹਾਂ ਜੋ ਉਹਨੇ ਪਿੱਛੇ ਉਹ ਪਾਇਆ ਸੀ ਨਾ ਆ। ਉਹੜ ਬ ਬਕੇਟ ਟਾਈਪ ਤੋਂ ਉਕਰੀ ਟਾਈਪ। ਉਹ ਅਲੱਗ ਸੀ ਅਟੈਚ ਨੀ ਸੀ ਨਾਲ। ਉਹਨੇ ਫੇਰ ਬਾਅਦ ਚ, ਥੋੜੇ ਥੋੜੇ ਟਾਈਮ ਬਾਅਦ ਨਾ, ਉਤਾਰ ਤਾਂ ਸੀਂ, ਬਾਅਦ ਚ ਆਉਦੇ।
ਦੇਖੋ, ਇੱਕ ਦੋ ਫੋਟੋਸ ਕਰਾ ਲਈਆ ਉਦਿਆਂ, ਚਲੋ ਲੁੱਕ ਵਿੱਚ ਵਧੀਆ, ਤੇ ਬਾਅਦ ਵਿੱਚ ਉਹ ਘਰ। ਧੋਣੋ ਗੇ ਨਾ
ਹਾਂ, ਐਂਡ ਈਚ ਉਤਾਹੀ ਸੀ, ਜਦ ਰੋਟੀ -ਰੋਟੀ ਦਾ ਟਾਈਮ ਹੋ ਗਿਆ ਸੀ।
ਅੱਛਾ- ਅੱਛਾ- ਅੱਛਾ -ਅੱਛਾ -ਅੱਛਾ ਹਾਂ ਔਹੀ ਨਾ। ਹੋਰ ਸੁਣਾਓ ਜੀ।
ਉੇਹ ਸਾਰੀ ਡਰੈਸਾਂ ਐਵੇਂ ਹੀ ਜਿਹੀ ਹੁੰਦੀਆਂ ਨੇ ਔਨੇ ਪਹਿਲੇ ਆਪਣੇ ਭਰਾ ਜ ਸਵਾਈਆਂ ਸੀ ਉਹ ਵੀ, ਇਹਦੇ ਕੱਪੜਾ ਛੇ ਅੱਠ ਹਜ਼ਾਰ ਦਾ ਕੱਪੜਾ ਸੀ। ਫੇਰ ਉਸ ਤੋਂ ਬਾਅਦ ਕੀ ਕਹਿੰਦੇ ਨੇ, ਉਹੀ ਛੇ -ਅਠ ਹਜ਼ਾਰ ਰੁਪਏ ਆ ਸਵਾਈ ਔ ਸੀ। ਬਸ ਗਾਉਣ ਸੀ ਬਸ ਵੀ -ਸ਼ੇਪ ਦਾ, ਘੇਰੇ ਵਾਲਾ।
ਅੱਛਾ।
ਹੋਰ ਹੋਰ ਸੁਣਾਓ।
ਮੈਂ ਜਾਵਾਂਗੀ ਨਾ ਜੇ ਬਚਾਰ, ਤੇ ਮੈਂ ਸਮਾਨ ਲਿਆ ਦਾਂਗੀ ਤੁਹਾਡਾ ਵੀ।
ਹਾਂ, ਦੇਖੋ ਤੁਸੀਂ ਨਾ ਲਾਸਟ ਲਾਸਟਿਕ ਤੇ ਚਲੋ ਵੇਖ ਲੈਣਾ ਜੇ ਲਿਆਇ ਲਿਯਾਆ ਹੋਵੇ ਠੀਕ।
ਜੇ ਮੈਨੂੰ ਰੇਟ ਸੇਮ ਲੱਗਿਆ ਨਾ ਫਿਰ ਤੇ ਨੀ, ਮੈਂ ਲਉਂਦੀ।
ਫੇਰ ਕੀ ਕਰਨਾ ਜੇ ਫੇਰ ਤੇ ਵਜ਼ਨ ਈ ਚੁੱਕਣਾ ਜੀ।
ਹਾਂਜੀ, ਦੋ ਸੌ ਕੁਛ ਰੁਪਏ ਤਾਂ ਉੱਧਰ ਹੈ। ਜੇ ਦੋ ਸੌ ਕੁਛ ਦਾ ਇੱਧਰ ਹੋਇ ਤੇ ਫੇਰ ਤੇ ਨੀ ਮੈਂ ਲਿਆਵਾਂਗੀ।
ਹਾਂ, ਸਹੀ, ਚਲੋ ਫਿਰ ਠੀਕ ਹੈ, ਭੈਣ ਜੀ। ਸਤਿ ਸ੍ਰੀ ਅਕਾਲ।
ਠੀਕ ਹੈ ਜੀ ਓਕੇ ਮ ਜੋ ਅੱ